ਹਾਂਜੀ,
ਸਤਿ ਸ਼੍ਰੀ ਅਕਾਲ, ਜੀ
ਸਤਿ ਸ਼੍ਰੀ ਅਕਾਲ, ਕੀ ਹਾਲ
ਵਧੀਆ, ਵਧੀਆ ਜੀ ਤੁਸੀਂ ਸੁਣਾਓ ਜੀ
ਬਸ ਅਸੀਂ ਵੀ ਠੀਕ ਆ ਕਿਸ ਤਰ੍ਹਾਂ ਯਾਦ ਕੀਤਾ ਜੇ
ਬਸ ਬੈਠੇ ਸੀ ਮੈਂ ਕੇਆ ਫੋਨ ਈ ਲਗਾ ਲਈਏ ਕੀ ਕਰਦੇ ਨੇ ਪੁੱਛਾਂ
ਹਾਂ ਕੁਛ ਨਈ ਬਸ ਦੁੱਧ ਵਾਲਾ ਦੁੱਧ ਦੇਣ ਆਇਆ ਸੀ ਦੁੱਧ ਪੁਆਇਆ ਵੇ
ਅੱਛਾ, ਅੱਛਾ ਜੀ
ਹਾਂ ਤੇ ਦੋਪਹਰ ਦੀ ਕੋਈ ਸਬਜ਼ੀ ਸੁਬਜੀ ਚਾੜਨ ਦਾ ਸੋਚਰੇ ਆ ਕੀ ਬਣਾਈਏ
ਕੀ ਰੇਟ ਦੇੰਦਾ ਤੁਹਾਡਾ ਦੋੱਧੀ ਦੁੱਧ
ਸਾਡਾ ਦੁੱਧ ਅ ਮੈਂ ਦੱਸਾਂ ਨਾ ਪੇਹਲੇ ਗਾਂ ਦਾ ਲੈਂਦੀ ਸੀ ਹੁਣ ਬੱਚੇ ਗਏ ਹੋਏ ਨੇ ਤੇ ਮੈਂ ਕਿਹਾ ਮਾਝਾ ਦੇ ਦੇ, ਤੇ ਮੈਂ ਕੋਲ ਰੇਟ ਨਹੀਂ ਪੁੱਛਿਆ।
ਅੱਛਾ, ਅੱਛਾ,
ਤੇ ਉਹ, ਬਾਜ਼ਾਰੋਂ ਬੱਚੇ ਲੈ ਕੇ ਆਉਂਦੇ। ਉਹ ਤੇ ਪਚੱਤਰ ਰੁਪਏ, ਕਿੱਲੋ ਦੁੱਧ ਲੈ ਕੇ ਆਉਂਦੇ ਨੇ।
ਤੇ ਇਹਨਾਂ, ਦਾ ਦੁੱਧ ਵਧੀਆ, ਹੁੰਦਾ ਦੁੱਧੀ ਦਾ।
ਠੀਕ ਹੈ, ਜਿਹੜਾ ਮੈਂ ਬਾਜ਼ਾਰੋਂ ਲਿਆਉਦੀ ਹਾਂ ਨਾ। ਉਹ ਕਿਸੇ ਟਾਈਮ, ਇਹ ਨਹੀਂ ਆਉਂਦਾ। ਤੇ ਦੁੱਧ ਇਨਾ ਵਧੀਆ। ਹੁੰਦਾ ਹੈਨਾ, ਅਆਹ ਦੁੱਧ ਵਿੱਚ ਦੇ ਅੰਦਰ, ਤੇ ਖੁਸ਼ਬੂ ਬਾਹਰ ਕਮਰੇ ਤੱਕ, ਆਉਂਦੀ ਆ।
ਫੁੱਲ ਫੈਟ, ਫੁੱਲ ਫੈਟ ਦਾ ਹੁੰਦਾ ਹੋਣਾ। ਉਹ
ਹਾਂ, ਬਿਲਕੁਲ ਖੁਸ਼ਬੂ ਆ ਰਹੀ ਬੜੀ, ਅੱਛੀ ਤੇ ਮੈਂ ਆਪਣੇ ਮੁੰਡੇ ਨੂੰ ਪੁੱਛਿਆ, ਤੂੰਧ ਪੀਣਾ ਕਹਿੰਦਾ ਮੰਮੀ ਨਹੀਂ ਪੀਣਾ ਰਹਿਣ ਦੋ। ਮੈਨੂੰ ਉੱਠੀ, ਮੈਂ ਇੱਕ ਕੱਪ ਵਿੱਚ ਦੁੱਧ ਪਾ ਕੇ, ਮੈਂ ਪੀਤਾ ਮੈਨੂੰ ਬੜਾ ਸੁ ਸਵਾਦ ਲੱਗਾ, ਮੈਂ ਅੰਦਰ ਤ ਨੂੰ ਦੇਣਗੇਈ, ਮੈਂ ਕਿਹਾਿਆ ਲੈ ਬੇਟੇ ਦੁੱਧ ਪੀ ਕੇ ਦੇ, ਅਸੀਂ ਰੋਜ਼ ਪੀਂਦੇ ਹਾਂ। ਤੇ, ਉਹਦਾ ਸਵਾਦ ਦੇਖਦੇ, ਇਹਦਾ ਸਵਾਦ ਕਹਿੰਦਾ, ਮਾਂ ਇਹ ਦੁੱਧ ਵੀ ਤਾਂ, ਪਚੱਤਰ ਰੁਪਏ ਕਿੱਲੋ ਹੈ।
ਅੱਛਾ, ਫਿਰ ਮਲਾਈ ਵੀ ਵੱਧ ਆਉਂਦੀ ਹੋਣੀ।
ਹਾਂ, ਬਹੁਤ ਸਵਾਦ ਵੀ ਚਾਹ ਵੀ ਇੰਨੀ ਵਧੀਆ ਬਣਦੀ ਹੈ। ਮਜ਼ਾ ਆ ਜਾਂਦਾ।
ਹਾਂ,
ਇਸ ਲਈ ਪੁਨੀਤ ਨੇ, ਕਿਸੇ ਨੂੰ ਚੌਵਾਂ ਦੁੱਧ, ਕਿਸ਼ੇ ਨੂੰ ਪੁੱਛਿਆ ਸੀ। ਤੇ ਦੁੱਧ ਦਾ ਕੀ ਰੇਟ ਹੈ, ਕਹਿੰਦਾ। ਸੌ ਰੁਪਏ ਕਿੱਲੋ
ਮ ਸਾਡੇ ਚੁਆਵਾਂ ਦੁੱਧ ਦਿੰਦੇ ਨੇ ਪਚੱਤਰ ਰੁਪਏ, ਮੇਰੇ ਸਾਡੇ ਤੇ ਘਰ ਦੇ ਨਾਲ ਹੀ ਡੈਅਰੀ ਏ, ਮੱਝਾਂ ਰ
ਹਾਂ, ਤੇ ਦਸ ਹੁਣ, ਉਹਦੇ ਵਿਚ ਵੀ ਪਾਣੀ ਮਿਕਸ ਕਰ ਦਿੰਦੇ। ਜੋ ਮਰਜ਼ੀ ਐ, ਪਰ ਹੁੰਦਾ ਅੱਛਾ ਵੇ।
ਕੋਲ ਖੜੇ ਹੋਕੇ ਧਾਰ
ਬਸ਼ਾੱਕ ਕੋਲ ਖੜੇ ਹੋਕੇ ਬੜੇ ਹ--ਬੇਕਾਰ ਬੰਦੇ ਨੇ, ਉਹ ਦੁੱਧ ਵਿੱਚ ਪਹਿਲੇ ਈ ਪਾਣੀ ਪਾੰਦੇ, ਉਹ ਥਣ ਧੋਣ ਲਈ ਰੱਖਦੇ ਨੇ ਨਾ, ਥਣ ਧੋਤਾ ਅੱਧਾ ਪਾਣੀ ਵਿੱਚ ਰੱਖ ਲੈਂਦੇ ਨੇ।
ਅੱਛਾ। ਨਾ ਦੁੱਧ ਤਾ ਚਲੋ ਠੀਕ ਹੁੰਦਾ, ਹੋਰਾ
ਹਾਂ ਦੁੱਧ ਤੇ ਠੀਕ ਹੁੰਦਾ, ਜਿਹੜੇ ਇਹਨਾਂ ਦੇ ਚੁਆਵੇ ਲਈਦੇ ਨਾ, ਇਹਨਾਂ ਦਾ ਦੁੱਧ ਵਧੀਆ ਹੁੰਦਾ ਹੈ।
ਹੂੰ
ਕਿਸੇ ਦੋਸਤ ਦੇ ਹੈਗੀ ਸੀ, ਤੇ ਉਹਨੂੰ ਪੁੱਛਿਆ ਸੀ ਦੁੱਧ ਕਹਿੰਦਾ ਸੌ ਰੁਪਏ ਕਿੱਲੋ।
ਹਾਂਜੀ।
ਬੜੀਆ ਦੂਧ ਤੁੁਮੇ ਸੌ ਰੁਪਏ ਕਿਲੋ ਮਿਲੇਗਾ।
ਹਾਂ, ਇਹ ਤੇ ਹੈ, ਸੌ ਤਾ ਵਾਰਾ ਨੀ ਖਾਂਦਾ ਨਾ, ਰੋਜ਼। ਕਿੰਨਾ, ਕਿਹੜਾ, ਕਿਹੜਾ ਅਹ ਢਾਈ-ਕਿੱਲੋ ਮੈਂ ਆਪ, ਢਾਈ-ਕਿੱਲੋ ਲੈਂਨੀ ਹਾਂ, ਹੁਣ ਗਰਮੀ ਏ ਨਾ ਗਰਮੀ'ਚ ਕਦੀ ਆਪਣਾ ਸ਼ੇਕ ਬਣ ਰਿਹਾ। ਕਦੀ, ਓ ਤੇ ਦੁੱਧ ਲੱਗਦਾ ਹੀ ਬੜਾ।
ਬੜਾ। ਮੈਂ ਵੀ ਕਦੀ ਮੈਂਗੋ-ਸ਼ੇਕ ਬਣਾ ਲੈਂਨੀ ਆਂ, ਕਦੀ ਬਨਾਨਾ-ਸ਼ੇਕ ਬਣਾ ਲੈਂਨੀ ਆ। ਬੱਚੇ, ਦਿਹਾੜੀ ਦੁੱਧ ਪੀ ਲੈਂਦੇ ਨੇ। ਉਹ ਕਿਸੇ ਦਿਨ, ਕਈ ਦਿਨ ਨਹੀਂ ਪੀਂਦੇ ਆ, ਤੇ ਹੁੜਕ ਲੱਗੀ ਹੁੰਦੀ ਫੇਰ, ਉੱਠਕੇ ਫਿਰ ਰਸੋਈ ਜਾਕੇ
ਇਹ, ਤੇ ਹੈ। ਹਾਂਜੀ-ਹਾਂਜੀ।
ਗਰਮੀਆਂ'ਚ ਤੇ ਬਹੁਤ ਦਿਲ ਕਰਦਾ।
ਹਾਂ, ਇਹ ਤਾ ਹੈਹੀ।
ਅੱਛਾ ਵੀ ਲੱਗਦਾ, ਹੈਨਾ।
ਹਾਂਜੀ।
ਹਾਂ-ਹਾਂ।
ਹੋਰ?
ਹੋਰ ਬਸ
ਵਧੀਆ।
ਵਧੀਆ ਹੁਣ ਤਿਆਰੀਆਂ ਕਰਾਂਗੇ, ਰ੍ਹੋਟੀ ਬਣਾਣ ਦੀ। ਟਾਇਮ ਹੋਗਿਆ ਵੇ? ਹਾਂਜੀ?
ਹੂੰ, ਚਲੋ ਤੁਸੀਂ ਇਡਲੀ ਖਵਾਈ ਜਿਹੜੀ ਉਹ ਬੜੀ ਸਵਾਦ ਸੀ।
ਅੱਛਾ, ਇੰਨਾ ਮਜ਼ਾ ਨਹੀਂ ਆਇਆ ਉਹ ਗ਼ਲਤੀ ਦੇ ਨਾਲ ਨਾ, ਮੇਰੇ ਓਹ ਪੈਗਿਆ ਸਿਰਕਾ।
ਅੱਛਾ, ਖੱਟੀ, ਹਲਕੀ ਜੀ ਖੱਟੀ, ਥੋੜੀ ਓਹ ਹੋ ਗਈ।
ਹਾਂ, ਨਾਲੇ ਦਹੀਂ ਵੀ ਜਰਾ ਹੋਗੀ ਸੀ ਨਾ, ਖੱਟੀ‌।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
ਐ ਗੱਲ ਸੀ, ਪਰ ਪਾਂਦੇ ਤਾਂ ਖੱਟੀ ਹੈ, ਖੱਟੀ ਪਾਣ ਨਾਲ ਹੀ ਬਣਦੀ ਏ, ਪਰ ਮੈਨੂੰ ਨੀ ਸਵਾਦ ਆਉਂਦਾ ਖੱਟੇ ਦਾ।
ਹਾਂ, ਖੱਟਾਸ ਹਲਕੀ ਜੀ ਥੋੜੀ, ਉਹ ਜਿਆਦਾ ਜੀ ਹੋਗੀ।
ਹਾਂ। ਕਿਉਂਕਿ ਲੋਕੀ ਨਾ ਜ਼ਿਆਦਾ, ਜਿੰਨਾ ਖੱਟਾ ਦਹੀਂ ਹੋਇਗਾ ਨਾ, ਇਡਲੀ ਓਨੀ ਫੁਲਦੀ ਹੈ। ਤੇ ਮੈਨੂੰ ਖੱਟੀ ਦਾ ਮਜ਼ਾ ਨਹੀਂ ਆਂਦਾ, ਹਾਂ। ਤੇ ਮੈਂ ਨਾਰੀਅਲ ਦੀ ਚਟਨੀ ਬਣਾਂਨੀ ਆਂ, ਹੁਣ ਬਣਾਵਾਂਗੀ ਤੁਹਾਨੂੰ ਖਵਾਵਾਂਗੀ ਨਾਰੀਅਲ ਦੀ ਚਟਨੀ। ਬਜ਼ਾਰ ਨਾਰੀਅਲ ਲੈਕੇ ਨਹੀਂ ਆਈ, ਕੱਚੇ ਨਾਰੀਅਲ ਦੀ ਚਟਨੀ ਮੈਨੂੰ ਤਾਂ ਬਹੁਤ ਸਵਾਦ ਲੱਗਦੀ ਹੈ।
ਅੱਛਾ।
ਹਾਂ।
ਚਲੋ ਵਧੀਆ ਗੱਲ।
ਤੁਸੀਂ ਬਣਾਉਂਦੇ ਹੋ ਨਾਰੀਅਲ ਦੀ ਚਟਨੀ?
ਨਹੀਂ ਜੀ ਮੈਂ ਤੇ ਨਹੀਂ ਬਣਾਈ ਵੈਸੇ ਕਦੀ।
ਅੱਛਾ ਤੁਸੀਂ ਨਾਰੀਅਲ ਦੀ ਚਟਨੀ ਆਪਣੀ ਬਣਾ ਕੇ ਦੇਖੋ ਤੁਹਾਡਾ ਦਿਲ ਕਰੇਗਾ ਰੋਜ਼ ਹੀ ਬਣਾ ਕੇ ਖਾਈਏ। ਤੁਸੀਂ ਨਾ ਨਾਰੀਅਲ ਦੀ ਚਟਨੀ ਨੂੰ ਨਾਰੀਅਲ ਦੇ ਪਿੱਛੇਓ ਕੱਚਾ ਨਾਰੀਅਲ ਲੈ ਕੇ ਨਾ ਉਹਨੂੰ ਟੋਟੇ ਕਰਕੇ ਤੇ ਦੋ ਹਰੀਆਂ ਮਿਰਚਾਂ ਪਾ ਦਿਓ ਦੋ ਪਾਣੀਆਂ ਜਿੰਨੀ ਤੇਜ ਪਾਉਣੀ ਚਾਰ ਪਾ ਲਓ। ਹਰੀਆਂ ਮਿਰਚਾਂ ਪਾਲੋ ਦੋ ਤਿੰਨ ਤੁਰੀੀਆਂ ਲਸਣ ਦੀਆਂ ਪਾ ਲੋ, ਤੇ ਨਾਰੀਅਲ ਪਾ ਕੇ ਥੋੜ੍ਹਾ ਜਿਹਾ ਵਿੱਚ ਦੁੱਧ ਪਾ ਕੇ ਨਾ, ਉਹਨੂੰ ਗ੍ਰਾਇੰਡ ਕਰ ਲਓ। ਵੈਸੇ ਤਾਂ ਨਾ ਛੋਲਿਆਂ ਦੀ ਦਾਲ ਵੀ ਪਾਉਂਦੇ ਕਈ ਲੋਕੀ, ਮੈਂ ਨੀ ਪਾਉਂਦੀ, ਮੈਨੂੰ ਨੀ ਅੱਛਾ ਲੱਗਦਾ। ਭੁੱਜੇ ਛੋਲੇ ਥੋੜੇ ਜਿਹੇ ਪਾ ਤੇ, ਨਾਰੀਅਲ ਦੀ ਚਟ ਨੀਚਾ ਮੈਨੂੰ ਤਾਂ ਨਿਰੇ ਨਾਰੀਅਲ ਦੀ ਸਵਾਦ ਲੱਗਦੀ ਹੈ! ਹਰੀ ਮਿਰਚਾਂ ਪਾਤੀਆਂ, ਦੋ ਲਸਣ ਦੀ ਤੂਰੀਆਂ ਪਾਤੀਆਂ। ਦੋ ਕੁ ਚਮਚ ਤੁਸੀਂ ਥੋੜ੍ਹਾ ਜਿਨਾ ਦੁੱਧ ਪਾ ਕੇ, ਉਹਨੂੰ ਮਿਕਸੀ ਚ ਗ੍ਰਾਇੰਡ ਕਰਕੇ ਫਿਰ ਬਾਹਰ ਕਢ ਲਓ। ਫੇਿਰ ਤੁਸੀਂ ਉਸਨੂੰ ਥੋੜ੍ਹੇ ਜਿਨੇ ਤੇਲ ਦੇ ਵਿੱਚ, ਕੜੀ ਪੱਤਾ ਰਾਈ
ਅੱਛਾ ਜੀ।
ਕੜੀ ਪੱਤਾ, ਰਾਈ ਤੇ ਹਰੀ ਮਿਰਚਾਂ ਲਾਲ ਰੰਗ ਦੀਆਂ ਜਿਹੜੀਆਂ ਹੁੰਦੀਆਂ ਨਾ ਲਾਲ ਲਾਲ ਮਿਰਚਾਂ ਛੋਟੀਆਂ ਉਹ ਵਿੱਚ ਪਾ ਕੇ ਤੜਕਾ ਲਾ ਕੇ ਉਹ ਚਟਨੀ ਦੇ ਉੱਤੇ ਸੁੱਟ ਦਿਓ।
ਅੱਛਾ ਜੀ।
ਹਾਂ ਚਟਨੀ ਬੜੀ ਸਵਾਦ ਲੱਗਦੀ ਹੈ ਨਾਲੇ ਫਾਇਦਾ ਵੀ ਦੇ ਜਾਂਦਾ। ਨਾ ਨਾਰੀਅਲ ਦੀ ਚਟਨੀ, ਹਾਂ।
ਠੀਕ ਕੋਈ ਨੀ ਟਰਾਈ ਕਰਾਂਗੀ ਬਣਾਉਣ ਦੀ।
ਹਾਂ ਟਰਾਈ ਕਰੋ ਤੁਸੀਂ ਕਹੋਗੇ ਮੈਂ ਰੋਜ਼ ਦੂਜੇ ਤੀਜੇ ਦਿਨ ਬਣਾ ਕੇ ਖਾਂਵਾਗੀ।
ਅੱਛਾ ਅੱਛਾ। ਫਿਰ ਅੱਛਾ।
ਇਥ ਹੁਣ ਨਾਰੀਅਲ ਨੀ ਨਾ ਮਿਲਿਆ ਸੀ, ਤੇ ਮੈਂ ਫੇਿਰ ਤੜਕਾ ਲਾ ਲਿਆ ਰਾਈ ਕੜੀ ਪੱਤਾ ਦਾ ਤੜਕਾ ਲਾ ਕੇ, ਵਿੱਚ ਥੋੜੇ ਜਿਨੀ ਟਮਾਟਰ ਸੋਸ ਪਾ ਤੀ, ਸੋਇਆ ਸੋਸ ਪਾ ਤੀ, ਚਲੀ ਸੋਸ ਪਾ ਤੀ। ਥੋੜ੍ਹਾ ਜਿਹਾ ਸਿਰਕਾ ਪਾਤਾ, ਫਿਰ ਉਹਨੂੰ ਘੁਮਾ ਕੇ ਬਣਾ ਲ, ਹਾਂਜੀ!
ਠੀਕ ਹੈ, ਚਲੋ ਕੋਈ ਨੀ, ਐਵੇਂ ਦੇਖ ਲਾਂਗੀ।
ਔਰ ਪਿਆਜ ਵੀ ਪਾ ਦੇਈਦੇ ਨਾ, ਚਾਹੇ ਤੁਸੀਂ ਲੰਮੇ ਪਿਆਜ ਕੱਟ ਕੇ ਪਾਲੋ, ਜਾਂ ਤੜਕੇ ਵਾਲੇ ਪਾਲੋ।
ਅੱਛਾ, ਅੱਛਾ!
ਹੋਰ ਕੀ।
ਚਲੋ
ਇਹ ਵੀ ਵਧੀਆ, ਵੀ ਤੜਕੇ ਵਾਲੀ! ਆਰਾਮ ਨਾਲ ਨਾਸ਼ਤਾ, ਨਾਸ਼ਤਾ ਅਸੀਂ ਅਜ ਇਟਲੀਆਂ ਦਾ ਹੀ ਕੀਤਾ।
ਅੱਛਾ ਜੀ, ਚਲੋ ਵਧੀਆ ਗੱਲ ਹੈ!
ਹੋਰ ਤੁਸੀਂ ਕਾਹ ਦਾ ਨਾਸ਼ਤਾ ਕੀਤਾ?
ਬਸ, ਅਸੀਂ ਵੀ ਆਲੂ-ਪੂੜੀ ਖਾਧੇ।
ਅੱਛਾ।
ਹਾਂ, ਏ ਇੱਕ ਸਾਡਾ ਡੋਗੀ ਬੜਾ ਤੰਗ ਕਰਦਾ।
ਅੱਛਾ, ਉਹ ਵੀ ਖਾਣ ਨੂੰ ਮੰਗਦਾ ਹੋਣਾ ਨਾ?
ਨਖਰੇ ਮਾਰਦਾ, ਖਾਣ ਨੂੰ ਸਾਰਾ ਕੁੱਝ ਮਿਲਦਾ।
ਬਸ ਬਈ, ਆਪਣੇ ਬੱਚਿਆਂ ਵਰਗੇ ਹੀ ਹੁੰਦੇ ਨੇ, ਐ ਵੀ। ਜੇ ਪਾਲ ਲੋ, ਪਿਆਰ ਹੈਗਾ ਤੇ!
ਹਾਂਜੀ, ਇਹ ਤੇ ਹੈ! ਹੁਣ ਨਾਲ ਹੀ ਆਇਆ, ਵੇਖ ਲੋ। ਉੱਥੋਂ ਘਰੋ, ਸਾਡੇ ਪੰਜਾਬੋ!
ਅੱਛਾ।
ਨਾਲ ਲੈ ਕੇ ਆਈਆਂ, ਹੁਣ ਪਿੱਛੇ ਕੱਲਾ ਕਿਦੇ ਕੋਲ ਛੱਡਦੀ ਫਿਰ?
ਹਾਂ ਇਹ ਵੀ ਤਾਂ ਗੱਲ ਹੈ ਨਾ, ਕਿਦੇ ਕੋਲ ਛੱਡੇ
ਹਾਂਜੀ ਹੋਰ ਸੁਣਾਓ, ਬਸ ਜੀ ਬਸ ਵਧੀਆ ਜੀ, ਠੀਕ ਠਾਕ ਸਭ ਜਾਵਾਂਗੀ, ਅੱਜ ਆਪਣੀ ਫਰੈਂਡ ਘਰ ਜਾਣਾ, ਉਹਨੂੰ ਮਿਲ ਕੇ ਆਵਾਂਗੀ
ਅੱਛਾ
ਲੋਕਲ ਹੀ ਵਿਆਈ, ਏ ਨਾ ਇੱਥੇ
ਅੱਛਾ
ਫੋਨ ਆਇਆ ਸੀ, ਕਹਿੰਦੀ ਸੀ ਆ ਜਈ, ਮੈਂ ਕਿਹਾ ਚਲੋ ਥੋੜ੍ਹੀ ਦੇਰ ਜਾਵਾਂਗੀ
ਹਾਂ, ਠੀਕ ਹੈ
ਹਾਂ ਲੋਕਲ ਵਿਆਹੇ ਦਾ ਹੀ ਫਾਇਦਾ, ਮਿਲ ਲੈਂਦਾ ਬੰਦਾ
ਹਾਂ, ਇਹ ਤੇ ਹੈ ਹੀ ਆ, ਲੋਕਲ ਵਿਆਹੀਆਂ ਹੋਣ ਜੇ ਮਿਲ ਲਈ ਦਾ।
ਹੈ, ਦੂਰ ਦਾ ਔਖਾ ਹੋ ਜਾਂਦਾ ਫੇਰ।
ਹਾਂ, ਨਹੀਂ ਪਹਿਲੇ ਤਾਂ ਲੋਕੀ ਚਲੇ ਜਾਂਦੇ ਸੀ, ਹੁਣ ਹੀ ਜ ਕੁੁੰਨਸਨ ਲੱਗਦੇ ਨੇ। ਇਹ ਐਸਾ ਕਰੋਨਾ ਲੱਗਾ ਹੀ ਨੇ ਤੇ, ਸਭ ਦੇ ਆਪਸ ਚ ਮਿਲਣੇ ਜੁਲਣਾ ਹੀ ਖਤਮ ਕਰ ਦਿੱਤੇ ਨੇ।
ਹਾਂਜੀ, ਵਿੱਚ ਤੇ ਬਿਲਕੁਲ ਹੀ ਦੋ ਸਾਲ, ਬੁਰਾ ਹਾਲ ਘਰ ਬਹਿ-ਬਹਿ ਕੇ।
ਬਸ, ਉਸ ਨਾਲ ਫਿਰ ਸਾਨੂੰ ਆਦਤ ਹੀ ਪੈ ਗਈ ਹੈ, ਕੋਈ ਖਾਸ ਫੰਕਸ਼ਨ ਹੋਵੇ, ਢੰਗ ਹੋਇਆ।
ਹਾਂਜੀ ਹਾਂਜੀ, ਇਹ ਤੇ ਹੈ।
ਹਾਂ ਪਹਿਲੇ ਤੇ ਇੱਕ-ਦੂਜੇ ਦੇ ਘਰ ਸਭ ਚਲੇ ਜਾਂਦੇ ਸੀ, ਗੱਡੀ ਚੁੱਕ, ਬੱਚਿਆਂ ਨੂੰ ਕਹਿਣਾ ਚੱਲ ਆਓ, ਉਹਨੂੰ ਮਿਲ ਆਈਏ, ਉਹਨੂੰ ਮਿਲ ਆ ਈ ਐ, ਉਹ ਐਸਾ ਬੰਦ ਕੀਤਾ ਵੀ, ਸਾਰੇ ਹੀ ਬੰਦ ਹੋ ਗਏ ਨੇ!
ਹਾਂ, ਹਾਂਜੀ! ਹਾਂਜੀ!
ਹਾਂ
ਚਲੋ
ਚਲੋ ਠੀਕ ਹੈ, ਗਰਮੀ ਹੋ ਰਹੀ ਹੈ, ਗਰਮੀ ਜਾਓ ਮਿਲਣ ਸਹੇਲੀ ਨੂੰ ਅੱਛਾ ਬਈ
ਹਾਂ, ਸ਼ਾਮ ਜੇ ਨੂੰ ਜਾਵਾਂਗੀ ਮੈਂ ਕਿਹਾ ਮਿਲ ਲਵਾਂਗੀ ਚ, ਹਾਲੋ ਤੇ ਧੂਪ ਗਰਮੀ ਬੜੀ ਹੈ, ਹੁਣ ਤੇ ਜਾਣ ਦਾ ਫਾਇਦਾ ਨੀ, ਠੀਕ ਹੈ ਜੀ ਓਕੇ ਜੀ
ਅੱਛਾ ਜੀ, ਸਤਿ ਸ੍ਰੀ ਅਕਾਲ
ਚੰ